ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਨੇ?
ਵਧੀਆ ਜੀ।
ਘਰ ਸਾਰੇ ਕਿਵੇਂ ਨੇ?
ਵਧੀਆ ਸਭ ਵਧੀਆ।
ਪਿੱਛੋਂ ਬੜੀ ਆਵਾਜ਼ ਆ ਆਣ ਰਹੀ ਏ।
ਨਹੀਂ-ਨਹੀਂ, ਮੈ ਤਾਂ ਬਿਲਕੁਲ ਸ਼ਾਂਤ ਵਿੱਚ ਬੈਠਾ।
ਅੱਛਾ। ਠੀਕ ਹੈ ਜੀ। ਸਾਡਾ ਜਿਹੜਾ ਟੋਪਿਕ ਹੈ। ਉਹ ਹੈਗਾ ਡੇਲੀ ਰੂਟੀਨ
ਅੱਛਾ ਜੀ।
ਹਾਂਜੀ। ਹੋਰ, ਸੁਣਾ ਰੋਜ਼ਾਨਾ ਜੀਵਨ ਦੇ ਵਿੱਚ ਤੁਡਾ ਤੁਹਾਡਾ ਕੀ ਵਿਚਾਰ ਹੈ। ਰੋਜ਼ਾਨਾ ਜੀਵਨਾਂ ਬਾਰੇ
ਸਵੇਰੇ ਤਾਂ ਸਭ ਤੋਂ ਪਹਿਲੇ ਇਨਸਾਨ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ, ਚਾਰ ਵਜੇ ਨਟ ਸਿੱਧਾ ਅਤੇ ਪੰਜ ਵਜੇ ਤੋਂ ਉੱਠੇ ਹੀ ਫਿਰ ਸਵੇਰੇ ਸੈਰ ਤੇ ਜਾਏ ਥੋੜ੍ਹੀ ਦੇਰ, ਸਵੇਰ -ਸਵੇਰ ਥੋੜ੍ਹੀ ਸੈਰ ਤੇ ਜਾਏ। ਫਿਰ ਜਿਵੇਂ ਬੱਚਿਆਂ ਨੂੰ ਸਕੂਲ ਭੇਜਦਾ ਹੁੰਦਾ, ਬੱਚਿਆਂ ਨੂੰ ਵੀਂ ਤਿਆਰ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ, ਉਹਨਾਂ ਨੂੰ ਤਿਆਰ ਕਰਨਾ ਹੁੰਦਾ ਹੈ, ਫਿਰ ਉਹ ਵੀ ਦ ਉੱਥੇ ਵੀ ਜਾਣਾ ਹੁੰਦਾ, ਫਿਰ ਦੁੱ ਫਿਰ ਦੁ ਦੁਪਹਿਰ ਦਾ ਟਾਈਮ ਹੋ ਜਾਂਦਾ, ਤਾ ਇਹ ਵੀ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਬੰਦੇ ਰੋਟੀ ਖਾਂਦਾ ਨਾ ਤਾਂ ਵੀ ਇੱਕ ਅੱਧਾ ਚੱਕ ਚਾਹੀਦਾ ਥੋੜ੍ਹਾ ਜਿਹਾ
ਬਿਲਕੁਲ ਜੀ, ਬਿਲਕੁਲ-ਬਿਲਕੁਲ।
ਦੇਖੋ ਜੀ, ਰੋਜ਼ਾਨਾ ਜੀਵਨ ਦਾ ਮਨੁੱਖੀ ਜੀਵਨ ਤੇ ਬਹੁਤ ਡੂੰਘਾ ਅਸਰ ਹੁੰਦਾ ਹੈ। ਕਿਉਂਕਿ ਕਿਉਂਕਿ ਜਦੋਂ ਆਪਾਂ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਹਾਂ, ਸਾਨੂੰ ਆਪਣੇ ਲਈ ਘਟੋ-ਘੱਟ, ਅੱਧਾ ਘੰਟਾ ਤਾਂ ਕੱਢਣਾ ਹੀ ਚਾਹੀਦਾ ਸਵੇਰੇ ਸੈਰ ਕਰਨੀ ਚਾਹੀਦੀ ਹੈ।
ਹਾਂਜੀ।
ਸਵੇਰ ਸੈਰ ਕਰਕੇ ਆ ਕੇ ਆਪਣੇ ਨਿੱਤ ਦੇ ਕੰਮ ਕਰਨੇ ਚਾਹੀਦੇ ਹਨ। ਨਿੱਤ ਦੇ ਕੰਮ ਕਰਕੇ ਕਿ ਫਿਰ ਸਾਨੂੰ ਪ੍ਰੋਟੀਨ ਪ੍ਰੋਟੀਨ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।
ਹਾਂਜੀ -ਹਾਂਜੀ ਫਰੈਸ਼।
ਠੀਕ ਏ, ਹਾਂਜੀ। ਫੇਰ ਅਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦੈ। ਬੱਚਿਆਂ ਨੂੰ ਸਕੂਲ ਭੇਜ ਕੇ ਮੈਂ ਅਪਣੇ ਹਸਬੈਂਡ ਲਈ ਵਧੀਆ ਸੰਕੁਲਿਤ ਭੋਜਨ ਬਨਾ ਕੇ ਓਣਾ ਨੂੰ ਦੇਣਾ ਹੁੰਦੈ।
ਹਾਂਜੀ।
ਹਾਂਜੀ ਫੇਰ ਉਨਾਂ ਨੂੰ ਭੇਜ ਕੇ ਅਪਣੇ ਨਿੱਤ ਦੇ ਕੰਮ ਕਰਨੇ ਹੁੰਦੇ ਡੇਲੀ ਦੇ। ਰੋਜ਼ਾਨਾ ਜੇੜੇ ਆਪਾਂ ਕੰਮ ਕਰੀਦੇ ਹੁੰਦੇ ਘਰ ਦੇ।
ਹੂੰ।
ਓਸ ਤੋਂ ਬਾਦ ਦੁਪੈਰੇ ਅਪਣੇ ਬੱਚਿਆਂ ਨੂੰ ਘਰ ਲੈ, ਦੁਪੈਰੇ ਸਕੂਲ ਤੋਂ ਲੈਣ ਜਾਣਾ ਹੁੰਦੈ।
ਹਜੀ।
ਠੀਕ ਏ, ਮੈਂ ਅਪਣੇ ਬੱਚੇ ਨੂੰ ਫੇਰ ਦੁਪੈਰੇ ਸਕੂਲ ਲੈਨ ਜਾਨੀ ਆ।
ਅੱਛਾ ਜੀ ਫਿਰ ਰੋਟੀ -ਰੂਟੀ ਬਨਾਨੀ, ਹੈਨਾ?
ਹਾਂਜੀ- ਹਾਂਜੀ, ਫੇਰ ਦੁਪੈਰ ਦ ਆ ਕੇ ਓਨਾਂ ਨੂੰ ਰੋਟੀ ਬਨਾਨੀ, ਓਨਾ ਨੂੰ ਰੋ ਰੋਟੀ ਖਵਾਨ ਤੇ ਫੇਰ ਓਸ ਤੋਂ ਬਾਦ ਥੋੜ੍ਹੀ ਦੇਰ ਓਨਾਂ ਨੂੰ ਰੈਸਟ ਕਰਾਣੀ ਤੇ ਆਪ ਵੀ ਰੈਸਟ ਕਰਨੀ।
ਹਾਂਜੀ।
ਹਾਂਜੀ-ਹਾਂਜੀ ਫੇਰ ਰੋਜਾ-ਫੇਰ ਜ਼ਾਨਾ-ਰੋਜ਼ਾਨਾ ਵਂਗੂ- ਓਨਾ ਨੂੰ ਟਿਊਸ਼ਨ ਛੱਡਣ ਜਾਣਾ ਹੁੰਦੈ, ਟਿਊਸ਼ਨ ਤੋਂ ਲੈ ਕੇ ਆਣਾ ਹੁੰਦੈ। ਤੇ ਥੋੜ੍ਹੀ ਦੇਰ ਸ਼ਾਮੀ, ਅ ਸ਼ਾਮੀ ਥੋੜ੍ਹੀ ਦੇਰ ਬੈ ਕੇ ਅਪਣਾ ਚਾਅ ਵਗੈਰਾ ਪੀਣਾ ਹੁੰਦੈ।
ਬਿਲਕੁਲ।
ਜੀ ਹਾਂਜੀ। ਚਾਅ ਵਗੈਰਾ ਪੀਣਾ ਹੁੰਦੈ, ਹਾਂਜੀ।
ਬੱਚੇ ਥੋੜੀ ਦੇਰ ਖੇਲਦੇ ਵੀ ਨੇ ਨਾ ਫੇਰ।
ਨਾ ਫੇਰ। ਹਾਂਜੀ ਫੇਰ ਸ਼ਾਮ ਹੋ ਜਾਂਦੀ ਐ ਫੇਰ ਓਨਾਂ ਨੂੰ ਪਾਰਕ ਜਾਨਾ ਹੁੰਦੈ। ਫੇਰ ਤੇ ਸ਼ਾਮੀ ਥੋੜ੍ਹੀ ਦੇਰ ਅਪਣੇ ਵਾਸਤੇ ਕੱਢਣਾ ਹੁੰਦੈ, ਅਸੀ ਕਿਉਕਿ ਸ਼ਾਮ ਦੀ ਵੀ ਸੈਰ ਕਰਨੀ ਹੁੰਦੀ ਏ। ਤੇ ਥੋੜਾ ਚਾਅ, ਕਰਨੀ ਹੁੰਦੀ ਐ। ਤੇ ਥੋੜਾ ਮਨੋਰੰਜਨ ਕਰਨਾ ਹੁੰਦੈ। ਹਾਂਜੀ-ਹਾਂਜੀ। ਤੇ ਤੁਸੀਂ ਸੁਣਾਓ ਤੁਆਡਾ ਕੀ ਇਵਨਿੰਗ ਦਾ ਕੀ ਅ ਈਵਨਿੰਗ ਦਾ ਕੀ ਸਮਾਂ ਹੁੰਦਾ ਤੁਆਡਾ?
ਇਵਨਿੰਗ ਤੇ ਜੀ ਲੇਟ ਈ ਹੋ ਜਾਈਦੈ, ਜਿਵੇਂ ਆਫਿਸ ਤੋਂ ਆਂਦੇ ਅ - ਅੱਠ ਵੱਜ ਜਾਂਦੇ ਨੇ।
ਅੱਛਾ ਜੀ।
ਫੇਰ ਥੋੜੀ ਦੇਰ ਜਿਵੇਂ ਸੈਰ-ਸੂਰ ਕਰ ਲਈ ਦੀ।
ਅੱਛਾ ਜੀ।
ਪਰ ਫੇਰ ਡਿਨਰ ਕਰਕੇ ਫਰੈਸ਼ ਭੋਜਨ। ਡਿਨਰ ਤਾਂ, ਕਦੀ-ਕਦਾਰ ਈ ਜਾਂਨੇ ਆ ਬਾਰ ਖਾਨ।
ਅੱਛਾ-ਅੱਛਾ ਜੀ। ਦੇਖੋ ਜੀ ਅ ਰੋਜਾਨਾ ਬਾਰ ਜਾਨਾ ਈ ਨੀ ਚਾਈਦਾ ਖਾਨ। ਕਿਉਂਕਿ ਅੱਜ ਕੱਲ੍ਹ ਬਾਰ ਖਾਨ ਦੇ ਵਿੱਚ ਬਿਮਾਰੀਆਂ ਜਾਦਾ ਐ, ਸੁਆਦ ਘੱਟ ਐ। ਓ ਦੇਖੋ ਸਾਨੂੰ, ਥੋੜੀ ਦੇਰ ਲਈ ਸੁਆਦ ਵਾਸਤੇ ਅਸੀਂ ਖਾ ਖਾ ਤਾ ਲੈਨੇ ਹੁੰਨੇ ਆ। ਏਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਈਦੀ ਕਿ ਬਾਰ ਜਾਨਾ ਈ ਨੀ ਚਾਈਦਾ।
ਮੇਰੇ ਹਿਸਾਬ ਨਾਲ ਤੇ ਮਦਰਸ ਜਾਦਾ ਰੋਲ ਪਲੇਅ ਕਰਦਿਆਂ ਨੇ।
ਸ ਪਲੇ ਕਰਦੇ ਐਂ। ਹਾਂਜੀ।
ਜਿਵੇਂ ਮਦਰਸ ਜਿਆਦਾ ਰੋਲ ਪਲੇਅ ਕਰਦੇ ਨੇ ਬੱਚਿਆਂ ਦਾ ਧਿਆਨ ਰੱਖੇਅਨ ਵਿੱਚ।
ਜਿਵੇਂ ਪੂਰਾ ਦਿਨ ਘਰ ਹੁੰਦੇ ਨੇ ਧਿਆਨ ਰੱਖਦੇ ਨੇ ਬੱਚਾ ਸਾਫ਼ ਖਾਏ ਬੇਕਾਰ ਨਾ ਖਾਏ।
ਬਿਲਕੁਲ ਜੀ, ਬਿਲਕੁਲ ਮਾਂ ਦਾ ਰੋਜਾਨਾ ਜੀਵਨ ਦਾ, ਰੋਜਾਨਾ ਜੀਵਨ ਦੇ ਬੱਚਿਆਂ ਦੇ ਲਈ ਬੋਤ ਹੀ ਜਿਆਦਾ ਅਸਰ ਹੁੰਦੈ ਕਿ ਓਨਾਂ ਨੂੰ ਕੀ ਬਨਾ ਕੇ ਦੇਣਾ ਓਨਾ ਨੂੰ ਸਕੂਲ ਛੱਡਨ ਜਾਨਾ ਲੈ ਕੇ ਆਨੈ, ਸ਼ਾਮੀ ਪਾਰਕ ਲੈ ਕੇ ਜਾਨੈ, ਹੈਲਦੀ ਖਾਨ ਓਨਾਂ ਦੇ ਕੱਪੜੇ ਪੁਆਨੇ, ਰੈਡੀ ਕਰਨਾ ਓਨਾ ਨੂੰ ਬੋਤ ਕੰਮ ਹੁੰਦੈ।
ਹਾਂਜੀ। ਹੰ।
ਓਨਦੇ ਰੋਜਾਨ ਟੈਮ ਦੇ ਵਿੱਚ ਸ਼ਾਮੀ ਫਿਰ ਸ਼ਾਮੀ ਮਨੋਰੰਜਨ ਕਰਨਾ ਹੁੰਦਾ, ਓਦੇ ਲਈ ਟੀਵੀ ਦੇਖਣਾ ਹੁੰਦੈ।
ਟੀਵੀ ਤੇ ਬੋਤ ਘੱਟ ਈ ਦੇਖਦੇ ਨੇ ਹੁਨ ਬੱਚੇ, ਮੋਬਾਇਲ ਈ ਚਲਾਂਦੇ ਨੇ।
ਹਾਂ, ਆਂ। ਚਿਆਂ ਨੂੰ ਫੋਨ, ਫੋਨ, ਬਸ ਐ ਬੱਚੇ ਫੋਨ ਨਾਲ ਦੇਖ ਕੇ ਤਨੂੰ ਫੋਨ ਨਾਲ ਦੇਖ ਕੇ ਓਨਾ ਨੂੰ ਪਾਰ ਲੈ ਕੇ ਜਾਨਾ ਚਾਈਦੈ। ਤਾਂ ਕਿ ਓਹ ਪਾਰਕ ਜਾ ਕੇ ਤੇ ਐਕਟੀਵਿਟੀ ਕਰਨ ਥੋੜਾ ਦੌੜਨ-ਨੱਠਣ ਤੇ ਓਨਾਂ ਦੀ ਸ਼ਰੀਰ ਦੇ ਜੇੜੇ ਵੀ ਐ ਔ ਵਧੀਆ ਤਰੀਕੇ ਨਾਲ ਵਕਾਸ ਕਰੇ।
ਹਾਂਜੀ।
ਫੇਰ ਸ਼ਾਮ, ਫੇਰ ਮੇਰੇ ਆ ਜਾਂਦੈ। ਫਿਰ ਉਸ ਤੋਂ ਬਾਦ ਅਸੀ ਕੱਠੇ ਈ ਰੋਟੀ ਖਾ ਲਈ ਦੀ ਐ। ਫਿਰ ਸ਼ਾਮੀ ਅੱਠ ਕੁ ਵਜੇ ਤੱਕ ਰੋਟੀ ਖਾ ਕੇ ਫੇਰ ਅਸੀ ਆਪਸ 'ਚ ਥੋੜੀ ਦੇਰ ਸੈਰ ਕਰਦੇ ਆਂ ਹਾਂਜੀ ਤੇ ਤੁਆ ਡੀ ਸੈਰ ਥੋੜਾ ਟੀਵੀ ਦੇਖ ਲੈਨੇ ਆਂ, ਖੇਡ-ਖੂਡ ਲੈਂਨੇ ਆਂ।
ਖੇਡ-ਖੂਡ ਮਤਲਬ ਸੈਰ-ਸੂਰ ਈ?
ਹਾਂਜੀ ਜਿਦੋਂ ਕਿ ਸਾਡੇ ਏੱਥੇ ਸਾਮਨੇ ਪਾਰਕ ਹੈਗੀ ਐ ਅਸੀ ਓਥੇ ਪਾਰਕ ਤੇ ਜਾਨਾ ਤੇ ਓਥੇ ਜਾ ਕੇ ਥੋੜੀ ਦੇਰ ਸੈਰ ਕਰ ਲੈਨੀ ਫੇਰ ਬੱਚਿਆਂ ਨੇ ਖੇਡ ਲੈਨੈ।
ਹਾਂਜੀ।
ਜੀ।
ਮੰਦਿਰ-ਮੁੰਦਿਰ ਜਾਂਦੇ ਓ, ਗੁਰਦੁਆਰੇ ਮੰਦਿਰ?
ਹਾਂਜੀ-ਹਾਂਜੀ ਸਵੇਰੇ ਜਦੋ ਮੈਂ ਸੈਰ ਕਰਕੇ ਆਂਨੀਂ ਆਂ ਜਦੋਂ ਨਾਂਅ ਕੇ, ਅ ਨਾਂਅ ਕੇ, ਵੇ ਨਾਂਅ ਕੇ ਓ ਤੋ ਪੈਲਾਂ ਜਾਨਾ ਮੰਦਿਰ, ਮੰਦਿਰ ਤੋਂ ਆ ਕੇ ਫੇਰ ਆਪਨਾ ਨਾਸ਼ਤਾ ਕਰਨਾ। ਜਿਦੇ ਵਿੱਚ ਪ੍ਰੋਟੀਨ, ਫਾਈਬਰ ਤੇ ਸਨ ਤੁਲਿਤ ਭੋਜਨ ਹੁੰਦੈ ਮੇਰਾ।
ਬੜੀ ਵਧੀਐ।
ਹਾਂਜੀ-ਹਾਂਜੀ-ਹਾਂਜੀ। ਤੁਸੀ ਸੁਨਾੳ, ਤੁਸੀ ਜਾਂਦੇ ਓ ਗੁਰਦੁਆਰੇ ਯਾਂ ਮੰਦਰ? ਤੁਹੀ ਤੇ ਜਿਮ ਵੀ ਜਾਂਦੇ ਹੋਨੇ?
ਜਿਮ ਤੇ ਟਾਈਮ ਕਦੀ ਕਦਾਰ ਨੀ ਮਿਲ ਪਾਂਦਾ ਮਤਲਬ ਅੱਜ ਤੇ ਨੀ ਜਾ ਰੇ। ਈ ਪਾਰਕ ਇੱਚ ਈ ਕਰ ਲੈਂਨੇ ਆਂ, ਮਸ਼ੀਨਾਂ ਲੱਗਿਆਂ ਹੋਈ ਨੇ।
ਅੱਛਾ, ਅੱਛਾ-ਅੱਛਾ, ਠੀਕ ਹੈ। ਪਾਰਕ ਦੂਰ ਏ ਕੇ ਲਾਗੇ ਹੀ ਏ?
ਲਾਗੇ ਹੀ ਹੈ, ਥੋੜ੍ਹੀ ਜਿਹੀ ਦੂਰ ਵਾਸਤੇ ਇੱਕ ਅੱਧਾ ਕਿਲੋਮੀਟਰ
ਅੱਛਾ-ਅੱਛਾ, ਠੀਕ-ਠੀਕ ਹੈ, ਤੇ ਫਿਰ ਰਾਤ ਦਾ ਸਮਾਂ ਕੀ ਹੈ ਤੁਹਾਡੇ ਡਿਨਰ ਕਰਨ ਦਾ?
ਡਿਨਰ ਰਾਤ ਦਾ ਨੌ ਵਜੇ ਆਇਆ।
ਅੱਛਾ-ਅੱਛਾ। ਫਿਰ ਡਿਨਰ ਰਾਤੀ ਨੌ ਵਜੇ ਕਰਕੇ ਸੈਰ ਵੀ ਕਰ ਦੇ ਓ ਕਿ ਨਹੀਂ?
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਸਾਢੇ ਨੌ ਤਕ ਕਰ ਲੈਂਦੇ ਹਾਂ। ਫਿਰ ਪਾਰਕ ਵਿੱਚ ਆਉਂਦੇ ਹਾਂ।
ਠੀਕ ਹੈ, ਠੀਕ ਹੈ, ਤੁਹਾਡੇ ਘਰ ਚੀ ਕੌਣ-ਕੌਣ ਹੈ?
ਮੈਂ ਆ ਮੰਮੀ ਆ ਫਾਦਰ ਹੈ, ਜਾ ਵਾਈਫ ਦੋ ਬੱਚੇ।
ਅੱਛਾ, ਅੱਛਾ-ਅੱਛਾ, ਬੱਚੇ ਸਕੂਲ ਜਾਂਦੇ ਹੋਨੇ?
ਹਾਂਜੀ।
ਉਹਨਾ ਨੂੰ ਵੀ ਲੈ ਕੇ ਜਾਂਦੇ ਆ। ਪਾਰਕ ਸੈਰ ਕਰਾਉਂਦੇ ਕਿ ਨਹੀਂ?
ਉਹ ਤਾਂ ਪਹਿਲੇੇ ਹੀ ਜਾਂਦੇ ਨੇ।
ਹੈਂਜੀ।
ਉਹਦੇ ਪਹਿਲੇ ਤਿਆਰ ਹੋਏ ਹੁੰਦੇ ਨੇ, ਬਸ ਰੋਟੀ
ਅੱਛਾ, ਇਹ ਤਾਂ ਦੇਖੋ ਚਲੋ ਬੜੀ ਵਧੀਆ ਗੱਲ ਕੀਤੀ ਆ। ਤੁਸੀਂ ਕਿ ਤੁਸੀਂ ਮਤਲਬ ਪਹਿਲਾਂ ਤਿਆਰ ਹੋ ਜਾਂਦੇ ਨੇ, ਤੁਸੀਂ ਉਹਨਾ ਨੂੰ ਪਾਲਕ ਲੈ ਕੇ ਜਾਂਦੇ ਹੋ। ਓਨਾ ਨੂੰ ਘੁਮਾਉਂਦੇ ਫਿਰਰਾਉਂਦੇ ਉਹ ਸੈਰ ਕਰਾਉਂਦੇ ਬਹੁਤ ਵਧੀਆ ਗੱਲ ਇਹ ਹੈ। ਹਰ ਵੇਲੇ ਅਸੀਂ ਬੱਚੇ ਨੂੰ ਸਕਰੀਨ ਨਹੀਂ ਨਾ ਦੇ ਸਕਦੇ।
ਹਾਂਜੀ-ਹਾਂਜੀ।
ਹਾਂ। ਬਟ ਫਿਰ ਰੋਜ਼ਾਨਾ ਜੀਵਨ ਬਹੁਤ ਡੂੰਘਾ ਕਿਉਂਕਿ ਜੇ ਆਪਾਂ ਫਟ ਰਹਾਂਗੇ ਸ ਫਿੱਟ ਰਹਾਂਗੇ, ਤੇ ਫੇਰ ਸਾਡਾ ਸਰੀਰ ਬਿਲਕੁਲ ਠੀਕ ਰਹੇਗਾ। ਤੇ ਜੇ ਸਰੀਰ ਠੀਕ ਰਹੇਗਾ, ਸਾਡੇ ਕੋਲ ਕੰਮ ਕਰਨ ਦੀ ਸਮਤਾ ਜ਼ਿਆਦਾ ਹੋਏਗੀ। ਸਾਡਾ ਸਰੀਰ ਢਿੱਲਾ ਰਹੇਗਾ, ਤੇ ਸਾਡੇ ਕੋਲ ਕੰਮ ਕਰਨ ਦੀ ਸਮਤਾ ਹੀ ਨਹੀਂ ਰਹੇਗੀ।
ਹਾਂਜੀ।
ਹਾਜੀ।
ਅੱਜ-ਕੱਲ੍ਹ ਸੁਖੀ ਰਹਿਣ ਦਾ ਮੰਤਰ ਵੀ ਇਹੀ ਇੱਕ ਰੋਜ਼ਾਨਾ ਜੀਵਨ ਦੇ ਵਿੱਚ ਸਾਨੂੰ ਥੋੜ੍ਹਾ ਜਲਦੀ ਉੱਠਣਾ ਚ ਸੈਰ ਕਰਨੀ ਚਾਹੀਦੀ ਹੈ, ਤੇ ਸੰਤੁਲਿਤ ਆਹਾਰ ਖਾਣਾ ਚਾਹੀਦਾ ਹੈ। ਤੇ ਬਾਅਦ ਜਿਹੜੇ ਫਾਸਟ ਫੂਡ ਉਹ ਨਹੀਂ ਖਾਣੇ ਚਾਹੀਦੇ।
ਹਾਂਜੀ, ਫਾਸਟ ਫੂਡ ਅਵਾਇਡ ਕਰਨੇ ਚਾਹੀਦੇ ਬਿਲਕੁਲੀ
ਬਿਲਕੁਲ ਜੀ ਬਿਲਕੁਲ, ਕਿਉਂਕਿ ਜੇ ਸਾਡਾ ਸਰੀਰ ਠੀਕ ਰਹੇਗਾ, ਤਾਂ ਫੇਰ ਹੀ ਆਪਾਂ ਕੁਛ ਕਰ ਸਕਾਂਗੇ। ਤੇ ਸਰੀਰ ਠੀਕ ਨੀ ਹੈਗਾ, ਫੇਰ ਆਪਾਂ ਕੀ ਕਰ ਸਕਾਂਗੇ।
ਕੁਛ ਵੀ ਨੀ ਕਰ ਸਕਦੇ, ਫੇਰ ਸ਼ਰੀਰ ਠੀਕ ਸਭ ਠੀਕ ਹੈ।
ਹਾਂ, ਸਰੀਰ ਠੀਕ ਸਭ ਠੀਕ ਹੈ, ਇਸ ਲਈ ਸਾਨੂੰ ਰੋਜ਼ਾਨਾ ਜੀਵਨ ਦੇ ਵਿੱਚ ਸੈਰ ਜ਼ਰੂਰ ਕਰਨੀ ਚਾਹੀਦੀ ਹੈ।
ਹਂਜੀ
ਠੀਕ ਹੈ। ਮੈਨੂੰ ਤਾਡੇ ਨਾਲ ਰੋਜ਼ਾਨਾ ਵਿਸ਼ੇ ਤੇ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ।